ਹਾਂਜੀ ਸਸ੍ਰੀ ਕਾਲ ਜੀ
ਹਾਂਜੀ ਸਸ਼੍ਰੀ ਕਾਲ ਹੋਰ ਕੀ ਹਾਲ ਚਾਲ
ਬਸ ਵਧੀਆ ਤੁਸੀਂ ਸੁਣਾਓ ਆਪਣਾ।
ਬਸ ਅੱਸੀਂ ਵੀ ਵਧੀਆ ਹੋਰ ਰੋਟੀ ਪਾਣੀ ਖਾ
ਕੱਲ ਤਾਂ।
ਨਹੀਂ, ਨਹੀਂ ਹਜੇ ਅਸੀਂ ਬ੍ਰੇਕਫਾਸਟ ਕੀਤਾ ਸੀ ਹਜੇ ਲੰਚ ਰਹਿੰਦਾ
ਅੱਛਾ ਅੱਛਾ ਹੋਰ ਕੀ ਬਣਾਇਆ
ਅਸੀਂ ਸਵੇਰੇ ਬੈਂਗਣ ਬਣਾਏ ਸੀ ਆਲੂ ਬੈਂਗਣ ਫੁਲਕੇ ਨਾਲ
ਅੱਛਾ, ਅੱਛਾ ਅੱਛਾ, ਅੱਛਾ
ਹਾਂਜੀ ਹੋਰ ਤੁਹਾਡੇ ਘਰ ਸਭ ਠੀਕ ਬੱਚੇ ਵਗੈਰਾ
ਹਾਂ ਸਭ ਠੀਕ ਠਾਕ ਹੈਗੇ ਆ
ਹਾਂ ਤੇ ਸਫਾਈਆਂ ਵਗੈਰਾ ਹੋ ਗੀਆਂ
ਬਸ ਕਰਕੇ ਹੁਣੇ ਫ੍ਰਰੀ ਹੋਈ ਆ ਤੇ ਮੈਂ ਕਿ ਚੱਲ ਪੋਲਿੰਗ ਆ ਗਈ ਮੈਂ ਚਲ ਸੁਣ ਲੈਂਣੀ ਇਨੀ ਦੇਰ
ਅੱਛਾ, ਅੱਛਾ। ਹਾਂਜੀ। ਮੈਂ ਵੀ ਉਹੀ ਪੁੱਛਣਾ ਸੀ ਮਤਲਬ ਕਰੋਸ਼ੀਆ ਅਗਰ ਸਿੱਖਣਾ ਹੋਵੇ ਤੇ ਕੀ ਮਤਲਬ ਸਟਾਰਟ ਕੀ ਹੈ ਕਿੰਨਾ ਮਤਲਬ ਕਿੰਨੀ ਦੇਰ ਤੱਕ ਬੰਦਾ ਸਿੱਖ ਸਕਦਾ ਐ
ਹਾਂ ਭੋਸ਼ੇ ਚ ਅਗਰ ਬਰੀ ਇੱਕ ਤੇ ਮਿਲਦਾ ਐ ਧਾਗੇ ਵਾਲਾ। ਉਹਦੇ ਚ ਬਰੀਕ ਰੋਸ਼ਆ ਲੱਗਦਾ ਹੈਗਾ ਐ ਬਿਲਕੁਲ ਇਹ ਦਮ ਬਰੀਕ ਧਾਗੇ ਵਾਲਾ ਉਹਦੇ ਚ ਬਰੀਕ ਬਾਰਾਂ ਨੰਬਰ ਦਾ ਕਰੋਸ਼ਿਆ ਲੱਗਦਾ ਬਰੀਕ ਤੇ ਅਗਰ ਉਹਦੇ ਤੇ ਉਨ ਦੇ ਉੱਤੇ ਬਣਾਉਣਾ ਹੋਵੇ ਤੇ ਜਿਸ ਸਾਹਬ ਦੀ ਉਨ ਹੁੰਦੀ ਹੈ ਮੋਟਾ ਹੋਏਗਾ। ਤੇ ਨੋ ਨੰਬਰ ਦਾ ਵੀ ਕਰੋਸ਼ ਲੱਗ ਜਾਂਦਾ ਐ ਤੇ ਇਸ ਤਰ੍ਹਾਂ ਕਰਕੇ
ਅੱਛਾ ਅੱਛ
ਹਮ।
ਮਤਲਬ ਕਰੋਸ਼ੀਏ ਦੇ ਵੀ ਅਲੱਗ ਅਲੱਗ ਟਾਈਪ ਹੁੰਦੀ ਹੈ। ਕਿ ਕੋਈ ਕਿਸ ਨੰਬਰ ਦਾ ਹੁੰਦਾ ਹੈ ਕੋਈ ਕਿਸ ਨੰਬਰ ਦਾ।
ਰ੍ਹਾਂ ਸਿਲਾਈਆਂ ਦਾ ਹੁੰਦਾ ਸਵੈਟਰਾਂ ਬਣਾਓ ਹਰ ਚੀਜ਼ ਦਾ ਅਲੱਗ ਅਲੱਗ ਪੁਰਜੇ ਹੁੰਦੇ ਆ ਨਾ।
ਹਮ।
ਹਰ ਚੀਜ਼ ਨੂੰ ਅਲੱਗ ਅਲੱਗ ਨਾਲ ਜੇ ਅਸੀਂ ਕਹੀਏ ਕਿ ਸਵੈਟਰ ਦੀ ਸਲਾਈ ਨਾਲ ਹੀ ਅਸੀਂ ਕਰੋਸ਼ਏ ਦਾ ਤੇ ਚਲਾ ਲਈਏ ਉਹ ਨੀ ਨਾ ਚੱਲਦੇ ਕਰੋਸ਼ਆ ਅਲੱਗ ਹੋਏਗਾ ਸਿਲਾਈਆਂ ਵਾਲਾ ਕੰਮ ਅਲੱਗ ਹੋਏਗਾ। ਸਾਰਿਆਂ ਦਾ ਅਲੱਗ, ਅਲੱਗ ਹੁੰਦਾ ਹੈਗਾ
ਦੀ ਮਤ ਸਮ ਮੈਂ ਕੋਈ ਸੋਚ ਰਿਹਾ ਕਿ ਸਵੈਟਰ ਵਗੈਰਾ ਜਾਂ ਕੋਈ ਬੱਚਿਆਂ ਦੀ ਫਰੋਕ ਵਗੈਰਾ ਬਣਾਨੀਆਂ ਹੋਣ ਤੇ ਉਹ ਸਿਲਾਈ ਤੇ ਬਣੇਗੀ ਕਰੋਸ਼ੀਏ ਤੇ?
ਉਹ ਸਲਾਈ ਤੇ ਕਰੋਸ਼ੀਏ ਤੋਂ ਹੀ ਬਣ ਜਾਂਦੇ ਸਿਲਾਈਆਂ ਤੋਂ ਵੀ ਬਣ ਜਾਂ ਓਦੇ ਤੁਸੀਂ ਜਿਸ ਤਰ੍ਹਾਂ ਮਰਜੀ ਬਣਾ ਸਕਦੇ ਹੋ। ਉਨ ਦੇ ਉੱਤੇ ਵੀ ਬੰਦੇ ਨੀ ਸਿਲਾਈਆਂ ਦੇ ਉੱਤੇ ਸਵੈਟਰਾਂ ਤੇ ਕਰੋਸ਼ਏ ਦਾ ਬਣਾ ਸਕਦੇ ਆਂ ਕਰੋਸ਼ੀਈਏ ਤੇ ਨਾਪ ਨਾਪ ਤੇ, ਜਿੰਨੀ ਆਪਣੀ ਲੈਂਥ ਰੱਖਣੀ ਹੈ। ਤੇ ਕਾਟ ਤੇ ਉਹੀ ਹੀ ਹੁੰਦੀ ਹੈ। ਜਿਸ ਤਰ੍ਹਾਂ ਸਿਲਾਈਆਂ ਦੇ ਕੱਪੜੇ ਦੇ, ਸਿਲਾਈਆਂ ਚ ਮੋਢਾ ਵਗੈਰਾ ਰੱਖਦੇ ਆ। ਤੇ ਉਸਰ੍ਹਾਂ ਹੀ ਜਿਸ ਤਰ੍ਹਾਂ ਤੀਰਾ। ਜਿੰਨਾ, ਜਿੰਨਾ ਹੁੰਦਾ ਵ ਸੂਟਾਂ ਦੇ ਵਿੱਚ ਬੱਚਿਆਂ ਦੇ ਰੱਖਦੇ ਆ, ਸ਼ਰਟਾਂ ਵਗੈਰਾ ਦੇ ਵਿੱਚ, ਫਰਾਕਾਂ ਦੇ ਵਿੱਚ। ਚ ਉਹ ਸਾਬ ਦਾ ਹੀ ਤਿਰੇ ਰੱਖੇ ਜਾਂਦੇ ਗਲੇ ਕਿੰਨੇ ਬਣਾਣੇ ਆ ਮੋਢਾ ਕਿੰਨਾ ਰੱਖਣਾ ਐ ਸਿਰਫ ਇਕ ਚਲਾਨ
ਨਹੀ, ਜਿਸ ਤਰ੍ਹਾਂ ਮਤਲਬ ਦੋਨਾਂ ਚੋਂ ਕਿਹੜਾ ਬੈਸਟ ਰਹਿੰਦਾ, ਸਿਲਾਈਆਂ ਮਤਲਬ ਦੋਨੋ ਸਿੱਖਣਾ ਸੇਮ ਹੁੰਦਾ ਸਿੱਲਾਇਆਂ ਕਰੋਸ਼ੀਆ ਦੋਨੋ ਸੇਮ ਚੀਜ਼ ਹੈ?
ਨਹੀਂ ਨਹੀਂ ਕਰੋਸ਼ੀਏ ਤੇ ਥੋੜਾ ਜਲਦੀ ਬਣਦਾ, ਸਿਲਾਈਆਂ ਚ ਥੋੜਾ ਟਾਈਮ ਲੱਗਦਾ ਦੇਖਣ ਕਰੋਸ਼ੀਆ ਦੇ ਵਿੱਚ ਅਸੀਂ ਇੱਕ ਨੂੰ ਬੀਅਨਸ ਚੁੱਕਦੇ ਹਾਂ, ਕਿੰਨਾ ਲੰਬਾ ਹੋ ਜਾਂਦਾ ਤੇ ਸਿਲਾਈ ਦੇ ਵਿੱਚ ਇੱਕ ਸਿਲਾਈ ਦੇ ਨਾਲ ਉਹਦੀ ਬੁਣਤੀ ਦੇ ਵਿਚ ਕੁਛ ਛੋਟੀ-ਛੋਟੀ ਹੁੰਦੀ ਹੈ, ਇਹਦੀ ਬੁਮਤੀ ਥੋੜ੍ਹੀ ਵੱਡੀ ਹੋ ਜਾਂਦੀ ਹੈ। ਇਹਦੇ ਚ ਵੀ ਕਰੋਸ਼ੀਏ ਚ ਵੀ ਛੋਟੀ ਬੂੰਦੀ ਵੀ ਪੈਂਦੀ ਹੈ, ਜਿਹੜੀ ਬਗ਼ੈਰ ਵਲ ਤੋਂ ਪੈ ਜਾਂਦੀ ਹੈ। ਅਗਰ ਵੱਲ ਵਾਲੀ ਲੈਂਦੇ ਹਾਂ ਤੇ ਉਹ ਬੁਮਤੀ ਥੋੜੀ ਵੱਡੀ ਪੈਂਦੀ, ਅਗਰ ਬਗੈਰ ਵੱਲ ਤੋਂ ਲਵੋ ਤਾਂ ਉਹਦੀ ਬੁਮਤੀ ਥੋੜੀ ਛੋਟੀ ਹੋ ਜਾਂਦੀ ਹੈ, ਉਹਦੀ ਫੇਰ ਬੁਤੀ ਸਿਲਾਈ ਵਾਂਗ ਹੋ ਜਾਂਦੀ ਛੋਟੀ
ਨਹੀਂ ਅਗਰ ਮਤਲਬ ਮੈਨੂੰ ਸਟਾਰਟਿੰਗ ਸਿੱਖਣੀ ਹੈ, ਕਿਉਂਕਿ ਮੈਨੂੰ ਤਾਂ ਬਿਲਕੁਲ ਨਹੀਂ ਆਉਂਦਾ ਤੇ ਮੈਨੂੰ ਸਿਲਾਈਆਂ ਤੇ ਹੱਥ ਪਾਉਣਾ ਚਾਹੀਦਾ, ਜਾਂ ਕਰੋਸ਼ੀਏ ਤੇ
ਆਪਣੇ ਦੋਨੋ ਚੀਜ਼ਾਂ ਅੱਛੀਆਂ ਸ਼ੌਂਕ ਤੇ ਹਰ ਚੀਜ਼ ਦਾ ਰੱਖਣਾ ਚਾਹੀਦਾ ਨਾ ਕਿਸੇ ਵੇਲੇ ਵੀ ਜਿਹੜੀ ਚੀਜ਼ ਦੀ ਜ਼ਰੂਰਤ ਪੈ ਜਾਂਦੀ ਹੈ, ਕਿਸੇ ਵੇ ਕਰੋਸ਼ਿਆ ਯ ਨਹੀਂ ਕੋਲ ਹੋਏਗਾ ਉਨ ਹੋਏਗੀ, ਸਵੈਲਾਈਆਂ ਦਾ ਤੇ ਸਵੈਟਰ ਤੇ ਬਣਾ ਸਕਦਾ
ਅੱਛਾ -ਅੱਛਾ ਨ ਜੇ ਹੁਣ, ਮੈਂ ਕਿਹਾ ਸਟਾਰਟਿੰਗ ਚ ਸਿੱਖਾਂਗੀ ਤੇ ਮੈਨੂੰ ਉਹ ਸਿਲਾਈਆਂ ਦਾ ਸਿਖਾਉਣਗੇ, ਕਰੋਸ਼ੀਯੇ ਤੇ ਹੈਲੋ! ਹੈਲੋ! ਹੈਲੋ! ਹੈਲੋ